ਕੈਸੇ ਹੋ ਆਪ, ਅੱਛਾ ਕਿਆ ਕਰ ਰਹੇ ਹੋ?
ਹਾਂਜੀ?
ਕਿਆ ਕਰ ਰਹੇ ਹੋ?
ਇੱਕ ਮਿੰਟ ਅਵਾਜ਼ ਨਹੀਂ ਆ ਰਹੀ।
ਕੀ ਕਰੇ ਕਰਦੇ ਹੋ ਤੁਸੀਂ?
ਬੈਠੀ ਆ ਬੋਲੋ?
ਅੱਜ ਕਿ ਖਾਦਾ ਹੀ ਸਵੇਰੇ?
ਹਾਂਜੀ?
ਅੱਜ ਕੀ ਖਾਦਾ ਹੈਗਾ ਸਵੇਰੇ?
ਅਹੀ ਸਵੇਰੇ ਆਲੂ ਦੇ ਪਰਾਂਠੇ ਖਾਧੇ।
ਅੱਛਾ, ਤੁਸੀਂ ਕਿੰਨੇ ਵਜੇ ਉੱਠਦੇ ਹੁੰਦੇ ਆ ਸਵੇਰੇ?
ਅਸੀਂ ਸੁਬਹਾ ਉੱਠਦੇ ਹਾਂ ਛੇ ਵਜੇ।
ਸੈਰ ਸੂਰ ਕਰਨ ਜਾਂਦੇ ਹੋ ਬਾਹਾਰ?
ਸੈਰ, ਕਦੀ ਕਦਾਰ ਚੱਲ ਜਈਦਾ ਆ, ਡੇਲੀ ਨਹੀਂ ਜਾਂਦੇ।
ਅੱਛਾ, ਅੱਜ ਗਏ ਹੇ?
ਨਈ ਅੱਜ ਨਈ ਗਏ ਅੱਜ ਸੰਡੇ ਸੀ ਨਾ ਤੇ ਪੂਰਾ ਹਫ਼ਤਾ ਬੱਚਿਆਂ ਨੂੰ ਸਕੂਲ ਜਾਣਾ ਹੁੰਦਾ ਐ। ਅੱਜ ਸੰਡੇ ਸੀ, ਛੁੱਟੀ ਸੀ, ਹਸਬੈਂਡ ਨੂੰ ਵੀ ਛੁੱਟੀ ਐ ਇਸ ਕਰਕੇ ਇੰਜੋਏ ਕੀਤਾ ਥੋੜਾ ਲੇਟ ਹੀ ਉੱਠੇ ਆ।
ਅੱਛਾ, ਹੁਣ ਦੁਪਹਿਰੇ ਕੀ ਖਾਣ ਲੱਗੇ ਹੋ ਤੁਸੀਂ?
ਦੁਪਹਿਰੇ ਨਾਸ਼ਤਾ ਕਰਾਂਗੇ ਹਜੇ ਤਾਂ ਸੁਬਹੇ ਦਾ ਨਾਸ਼ਤਾ ਕੀਤਾ ਦੁਪਹਿਰੇ ਦੇਖਦੇ ਹਾਂ ਕੀ ਖਾਣਾ ਐ।
ਅੱਛਾ, ਤੁਹਾਡਾ ਫੇਵਰੇਟ ਕਲਰ ਕਿਹੜਾ ਹੈ ਦੱਸਿਓ
ਮੇਰੇ ਫੇਵਰੇਟ ਹੈਗੇ ਆ ਕਰੇਲਿਆਂ ਦੀ ਸਬਜ਼ੀ ਨਾਲ ਫੁਲਕਾ।
ਕਲਰ ਕਿਹੜਾ ਫੇਵਰੇਟ?
ਮੇਰਾ ਪਿੰਕ।
ਅੱਛਾ, ਤੁਹਾਡਾ ਫੇਵਰੇਟ ਫੈਸਟੀਵਲ ਕਿਹੜਾ?
ਫੇਵਰੇਟ?
ਤਿਉਹਾਰ ਕਿਹੜਾ ਤੁਹਾਡਾ ਫੇਵਰੇਟ?
ਮੇਰਾ ਤਿਉਹਾਰ ਹੈਗਾ ਆ ਵਿਸਾਖੀ।
ਅੱਛਾ, ਹੋਰ ਤੁਸੀ ਕੀ ਕਰਨ ਦਏ ਹੋ? ਤੁਸੀਂ ਕਿੱਥੇ ਰਹਿੰਦੇ ਹੋ? ਅੱਛਾ, ਹੋਰ ਦੱਸੋ ਠੀਕ ਹੋ!
ਹਾਂਜੀ, ਸਭ ਵਧੀਆ।
ਅੱਛਾ, ਤੇ ਖਾਣ ਚ ਕੀ ਪਸੰਦ ਕਰਦੇ ਹੋ?
ਖਾਣ ਵਿੱਚ ਅਸੀਂ ਫਰੂਟ ਵਗੈਰਾ ਕ ਵ ਵੈਜੀਟੇਰੀਅਨ ਕਹਿ ਰਹੇ ਹੋ!
ਸਬਜ਼ੀਆਂ ਚ ਕੀ ਪਸੰਦ ਕਰਦੇ ਆ? ਅਸਲੀ ਖਾਣਾ।
ਸਬਜ਼ੀਆਂ ਅਸੀਂ ਭਿੰਡੀ, ਕਰੇਲੇ। ਬੈਂਗਣ, ਆਲੂ, ਪਾਲਕ।
ਸ਼ਾਮੀ, ਸੈਰ ਕਰਨ ਜਾਂਦੇ ਹੋ ਤੁਸੀਂ?
ਹਾਂਜੀ, ਜਾਂਦੇ ਹਾਂ ਪੰਜ, ਛੇ ਵਜੇ।
ਅੱਛਾ, ਰੋਜ਼ ਜਾਂਦੇ ਹੋ?
ਹਾਂ, ਡੇਲੀ ਜਾਂਦੇ ਹਾਂ।
ਕਿੰਨੇ ਘੰਟੇ ਸੈਰ ਕਰਦੇ ਹੋ?
ਅੱਧਾ ਘੰਟਾ, ਇੱਕ ਘੰਟਾ ਲੱਗ ਹੀ ਜਾਂਦਾ।
ਅੱਛਾ, ਤੁਸੀਂ ਰਾਤੀ ਕੀ ਖਾਂਦੇ ਹੋ?
ਰਾਤੀ ਆਪਾਂ ਹਲਕਾ, ਫੁਲਕਾ ਖਾਣਾ ਖਾ ਕੇ ਸੋਜੀ ਦਾ।
ਅੱਛਾ, ਤੁ ਤੁਸੀਂ ਕਿੰਨੇ ਵਜੇ ਸੌ ਜਾਂਦੇ ਹੁੰਦੇ ਹੋ? ਕਿੰਨੇ ਵਜੇ, ਸੋ ਜਾਂਦੇ ਹੁੰਦੇ ਤੁਸੀਂ?
ਅਸੀਂ ਰਾਤ ਨੂੰ ਸੌਦੇ ਹਾਂ, ਨੌ ਵਜੇ।
ਬਾਏ।
ਹਾਂਜੀ, ਬੋਲੋ?
ਹੋਰ ਦੱਸੋ?
ਸਭ ਵਧੀਆ, ਤੁਸੀਂ ਸੁਣਾਓ?
ਅੱਜ ਕੀ ਖਾਓਗੇ ਬਾਅਦ ਚੋਂ?
ਅੱਜ ਅਸੀਂ ਬਣਾਵਾਂਗੇ ਸੁਬਹ ਬਣਾਵਾਂਗੇ? ਅਸੀਂ ਗੋਭੀ ਵਾਲੀ ਰੋਟੀ, ਗੋਭੀ ਵਾਲੀ ਰੋਟੀ ਨਾਲ ਦਹੀਂ।
ਅੱਛਾ, ਤੁਸੀਂ ਸ਼ਾਕਾਹਾਰੀ ਓ ਕਿ ਮਾਸਾ ਹਾਰੀ ਹੋ? ਤੁਸੀਂ, ਤੁਸੀਂ ਸ਼ਾਕਾਹਾਰੀ ਹੋ ਕੇ ਮਾਨਸਾਹਾਰੀ ਓ? ਹਾਂਜੀ।
ਤੇਰੀਆਂ
ਅੱਛਾ, ਹੋਰ ਦੱਸੋ ਹੁਣ ਕੀ ਕਰ ਰਹੇ ਹੋ ਤੁਸੀਂ?
ਬਸ, ਬੈਠੀ ਆ ਟੀ, ਵੀ ਦੇਖ ਰਹੀ।
ਅੱਛਾ, ਤੁਸੀਂ ਹੁਣ, ਤੁਸੀਂ ਸ਼ਾਮ ਨੂੰ ਚਾਹ ਪੀਂਦੇ ਹੁੰਦੇ ਹੋ?
ਹਾਂਜੀ, ਸ਼ਾਮੀ ਚਾਹ ਪੀਂਦੇ ਹੁੰਦੇ ਆ।
ਨਾਲ ਕੀ ਖਾਂਦੇ ਹੋ?
ਅ ਬਿਸਕਿਟ, ਮੱਠੀ।
ਅੱਛਾ।
ਔਨਲਾਈਨ ਸ਼ੋਪਿੰਗ ਵਧੀਆ ਹੁੰਦੀ ਹੈ ਕਿ ਔਫਲਾਈਨ?
ਔਨਲਾਈਨ, ਵਧੀਆ ਹੁੰਦੀ।
ਅੱਛਾ, ਉਹ ਕਿਉਂ?
ਕਿਉਂਕਿ ਓਨਲਾਈਨ ਘਰ ਬੈਠੇ ਬੈਠੇ ਮਨ, ਮਨ ਦੀ ਫੇਵਰੇਟ ਚੀਜ਼ ਨੂੰ ਆਰਡਰ ਕਰ ਕੇ ਮੰਗਵਾ ਲੋਂ।
ਅੱਛਾ, ਹੋਰ ਦੱਸੋ ਤੁਸੀਂ ਕਿਹੜਾ ਕੰਮ ਕਰਦੇ ਹੋ? ਹੋਬੀ ਕੀ ਏ? ਅੱਛਾ, ਹੋਰ।
ਹੋਰ, ਵਧੀਆ।
ਤੁਹਾਡਾ ਫੇਵਰੇਟ? ਤੁਹਾਡੀ ਫੇਵਰੇਟ, ਕੰਟਰੀ ਕਿਹੜੀ ਹੈ?
ਕੀ ਫੇਵਰੇਟ?
ਤੁਹਾਡੀ ਫੇਵਰੇਟ ਸ਼ਹਿਰ ਕਿਹੜਾ ਹੈ?
ਸ਼ਹਿਰ ਮੇਰਾ, ਜਲੰਧਰ।
ਅੱਛਾ।
ਹੈਲੋ।
ਆਵਾਜ਼, ਨੀ ਆ ਰਹੀ ਤੁਹਾਡੀ?
ਤੁਸੀਂ ਕੀ ਖਾਧਾ ਸੀ ਅੱਜ
ਅੱਜ ਅਸੀ ਬੈਂਗਣ ਦੇ ਬੜਥੇ ਨਾਲ ਫੁਲਕਾ।
ਅੱਛਾ, ਤੁਸੀਂ ਕਿੱਥੇ ਰਹਿੰਦੇ ਓ? ਅੰਮ੍ਰਿਤਸਰ ਤੁਸੀ ਮੈਨੂੰ ਫੋਨ ਕੀਤਾ। ਤ ਤੁਸੀ
ਨਈ। ਆਵਾਜ਼ ਨੀ ਆ ਰਹੀ ਤੁਆਡੀ
ਤੁਆਡੀ ਫੇਵਰੇਟ ਚੀਜ਼ ਕਿਹੜੀ ਹੈ?
ਤੇ ਦਿਨ ਚ ਕਿੰਨੇ ਲੀਟਰ ਪਾਣੀ ਪੀ ਲੈਦੇ ਓ?
ਅਸੀਂ ਦਿਨ ਵਿੱਚ ਇੱਕ ਲੀਟਰ
ਬਸ ਇੱਕ ਲੀਟਰ ਅੱਛਾ, ਪਾਣੀ ਪੀਣਾ ਜਿਆਦਾ ਜਰੂਰੀ ਕਿਉ ਹੁੰਦਾ?
ਹਾਂਜੀ।
ਪਾਣੀ ਪੀਣਾ ਜ਼ਿਆਦਾ ਜਰੂਰੀ ਕਿਉ ਹੁੰਦਾ?
ਪਾਣੀ ਪੀਣਾ ਸਭ ਤੋਂ ਵਧੀਆ ਹੁੰਦਾ।
ਕਿਉਂ ਵਧੀਆ ਹੁੰਦਾ?
ਸ਼ਰੀਰ ਦੀ ਐਨਰਜੀ ਬਣੀ ਰਹਿੰਦੀ ਐ।
ਅੱਛਾ, ਤੁਸੀਂ ਕਿੰਨੀਆਂ ਕੁ ਰੋਟੀਆਂ ਖਾ ਲੈਂਦੇ ਹੋ। ਪੂਰੇ ਦਿਨ ਚ
ਮੈਂ ਇੱਕ ਟਾਈਮ ਚ ਦੋ ਫੁਲਕੇ ਖਾ ਸਕਦੀ ਆ।
ਅੱਛਾ, ਰਾਤੀ ਕਿੰਨੇ ਫੁਲਕੇ ਖਾਂਦੇ ਹੁੰਦੇ ਓ?
ਰਾਤੀ ਵੀ ਦੋ ਈ ਖਾਣੇ।
ਅੱਛਾ, ਤੇ ਦੁਪਹਿਰੇ
ਦੁਪਹਿਰੇ ਵੀ ਦੋ, ਸਾਰਾ ਦਿਨ ਵਿੱਚ ਟੋਟਲ ਛੇ ਫੁਲਕੇ ਖਾਂਣੀ ਆ ਮੈਂ।
ਤੁਸੀਂ ਕਿੰਨੇ ਵਜੇ ਉਠ ਜਾਂਦੇ ਓ ਸਵੇਰੇ?
ਅਸੀ ਸੁਵੇਰੇ ਛੇ ਵਜੇ।
ਛੇ ਵਜੇ ਉਠ ਜਾਂਦੇ ਹੁੰਦੇ ਓ, ਛੇ ਵਜੇ ਕੀ ਕਰਦੇ ਹੁੰਦੇ ਓ?
ਛੇ ਵਜੇ ਉੱਠ ਕੇ ਬੱਚਿਆਂ ਨੂੰ ਸਕੂਲ ਭੇਜੀ ਦਾ ਐ।
ਅੱਛਾ।
ਉਸ ਤੋਂ ਬਾਅਦ ਨਾਸ਼ਤਾ ਵਗੈਰਾ ਬਣਾ ਕੇ, ਹਸਬੈਂਡ ਮੈਂ ਖਾਣੇ ਆ।
ਨਾਸ਼ਤੇ ਵਿੱਚ ਕੀ-ਕੀ ਖਾਣਾ ਪਸੰਦ ਕਰਦੇ ਓ?
ਕਈ ਵੇਲੇ ਆਪਾਂ ਓ ਕੀ ਕਹਿੰਦੇ ਆ, ਬਿਸਕਿਟ ਵਗੈਰਾ ਚਾਹ ਨਾਲ ਖਾ ਲਈਦੇ ਆ ਕਈ ਵੇਲੇ ਪਰੌਂਠੇ ਵਗੈਰਾ ਵੀ ਖਾ ਲਈ ਦੇ ਆ।
ਅੱਛਾ ਹੈਲੋ, ਹਾਂਜੀ ਬੋਲੋ।
ਤੁਆਡੇ ਘਰ ਦੇ ਕਿੰਨੇ ਮੈਂਬਰ ਆ।
ਸਾਡੇ ਘਰ ਚ ਨੌ ਮੈਂਬਰ ਆ। ਕਿੰਨੇ ਮੈਂਬਰ ਓ, ਅਸੀਂ ਨੌਂ ਮੈਂਬਰ ਆ। ਤੁਆਡੇ ਘਰ ਚ ਕਿੰਨੇ?
ਤੁਸੀਂ ਕਿੰਨੇ ਭੈਣ- ਭਰਾ ਓ?
ਅਸੀਂ ਤਿੰਨ ਭੈਣ-ਭਰਾ ਆ।
ਤਿੰਨ ਭਰਾ ਭੈਣ-ਭਰਾ ਤੁਆਡੇ ਘਰ ਵਿੱਚ ਵੱਡਾ ਕੌਣ ਆ?
ਸਾਡੇ ਘਰ ਵਿੱਚ ਵੱਡਾ ਸਾਡੀ ਦਾਦੀ ਐ।
ਨਹੀਂ-ਨਹੀਂ ਤੁਸੀਂ ਭੈਣ ਭਰਾਵਾਂ ਵਿੱਚੋਂ, ਭੈਣ ਵੱਡੀ ਆ ਕੇ ਭਰਾ ਵੱਡਾ ਐ।
ਭਰਾ ਵੱਡਾ, ਭਰਾ।
ਟੋਟਲ ਕਿੰਨੇ ਭੈਣ ਭਰਾ, ਤਿੰਨ ਭੈਣਾਂ।
ਨਈ-ਨਈ ਦੋ ਭਰਾ ਇੱਕ ਭੈਣ ਐ।
ਦੋ ਭਰਾ ਤੇ ਇੱਕ ਭੈਣ।
ਤੁਹਾਡੇ ਘਰ ਚ, ਕਿੰਨੇ ਜਾਣੇ ਆ।
ਮੇਰੇ ਤਿੰਨ ਬੱਚੇ ਆ।
ਘਰ ਚ ਕਿੰਨੇ ਜਾਣੇ ਆ? ਘਰ-ਘਰ ਚ ਕਿੰਨੇ ਜਾਣੇ ਆ, ਅਸੀਂ ਘਰ
ਦੇਖ ਯਾਰ ਨੋ ਮੈਂਬਰ।
ਤੁਸੀ ਵੀ ਨੌ ਹੀ ਹੋ? ਹਾਂਜੀ, ਤੁਸੀ ਵੀ ਨੌ ਹੀ ਹੋ?
ਹਾਂਜੀ ਨੌ ਹੀ ਆ।
ਅੱਛਾ, ਹੋਰ ਦੱਸੋ?
ਹੋਰ ਵਧੀਆ
ਤੁਸੀ ਕਿਹੜਾ ਤੇ ਕਿਹੜੀ ਦਾਲ ਪਸੰਦ ਕਰਦੇ ਹੋ, ਖਾਣ ਚ ਹਾਂਜੀ?
ਮੈਨੂੰ ਮਾਂ ਛੋਲਿਆਂ ਦੀ ਦਾਲ, ਬੜੀ ਪਿਆਰੀ ਲੱਗਦੀ।
ਅੱਛਾ ਮਾ ਛੋਲਿਆਂ ਦੀ ਦਾਲ ਵਿਚ ਕੀ-ਕੀ ਪੈਂਦਾ?
ਮਾ ਛੋਲਿਆਂ ਦੀ ਦਾਲ ਚ, ਤੜਕਾ ਹੀ ਲੱਗਦਾ ਬਸ।
ਸਾਨੂੰ ਘਰ ਦੀ ਰੋਟੀ ਖਾਣੀ ਚਾਹੀਦੀ ਹੈ, ਜਾ ਬਾਹਰ ਦੀ।
ਘਰ ਦੀ ਰੋਟੀ ਵਧੀਆ ਹੁੰਦੀ ਹੈ।
ਉਹ ਕਿਉਂ?
ਘਰ ਦੀ ਰੋਟੀ ਵਿੱਚ, ਜ਼ਿਆਦਾ ਸ਼ਕਤੀ ਹੁੰਦੀ ਆ।
ਅੱਛਾ ਬਾਹਰ ਰੋਟੀ ਚ, ਕਿਉੰ ਨਹੀਂ ਹੁੰਦੀ।
ਬਾਹਰ ਗੰਦ- ਬੰਦ ਬਣਾਉਂਦੇ ਰਹਿੰਦੇ ਆ, ਉਹ ਨਹੀਂ ਚੰਗਾ ਹੁੰਦਾ।
ਅੱਛਾ, ਸਾਨੂੰ ਘਰ ਦਾ ਖਾਣਾ, ਕਿਉਂ ਖਾਣਾ ਚਾਹੀਦਾ?
ਘਰ ਦਾ ਖਾਣਾ, ਬੈਸਟ ਹੁੰਦਾ ਸਭ ਤੋਂ ਵਧੀਆ।
ਅੱਛਾ, ਤੁਹਾਨੂੰ ਮੋਮੋ-ਮੋਮੋ ਪਸੰਦ ਹੈ।
ਹਾਂਜੀ।
ਤੁਹਾਨੂੰ ਮੋਮੋ-ਮੋਮੋ ਪਸੰਦ ਹੈ?
ਨਹੀਂ, ਮੈਨੂੰ ਮੋਮੋ ਨੀ ਪਸੰਦ, ਮੈਨੂੰ ਨਿਊਡਲ ਪਸੰਦ ਹੈ, ਡੋਸਾ ਪਸੰਦ ਹੈ।
ਅੱਛਾ ਤੁਹਾਨੂੰ ਨਿਊਡਲ ਤੇ ਡੋਸਾ ਕਿਉਂ ਪਸੰਦ ਹੈ?
ਮੈਨੂੰ ਬੜੇ ਵਧੀਆ ਲੱਗਦੇ, ਖਾਣ ਚ ਸਵਾਦ ਆਉਂਦੇ ਆ।
ਅੱਛਾ ਹੋਰ ਦੱਸੋ? ਤੁਸੀਂ, ਕੋਈ ਕੰਮ ਵਗੈਰਾ ਕਰਦੇ ਹੋ?
ਨਹੀਂ ਮੈਂ ਕੋਈ ਵੀ ਕਰਦੀ। ਹਾਂ, ਜੇ ਘਰ ਬੈਠੇ ਕੋਈ ਕੰਮ ਮਿਲ ਜੇ, ਫੇਰ ਮੈਂ ਕਰ ਲਾਂਗੀ।
ਅੱਛਾ, ਪਰ ਹੁਣ ਤੁਸੀਂ ਕੀ-ਕੀ ਕੰਮ ਕਰ ਲੈਂਦੇ ਹੋ?
ਹਾਂਜੀ।
ਕੀ-ਕੀ ਕੰਮ ਕਰ ਲੈਂਦੇ ਹੋ ਤੁਸੀਂ?
ਅਹ, ਸਿਲਾਈ ਕਢਾਈ, ਵੀ ਕਰ ਸਕਦੀ ਹਾਂ।
ਹਾਂਜੀ।
ਤੇ, ਨਹੀਂ ਬਸ ਸਲਾਈ ਕਢਾਈ ਆਉਂਦੀ ਵੈਸੇ, ਮੈਨੂੰ ਜ਼ਿਆਦਾ ਤੇ।
ਅੱਛਾ-ਅੱਛਾ। ਤੁਹਾਨੂੰ ਮੋਇਸਚਰਾਈਜ਼, ਤੁਹਾਨੂੰ ਕਰੀਮਾਂ, ਪਸੰਦ ਹੈ ਆਪਣੇ, ਮੂੰਹ ਤੇ ਲਾਨੀਆ।
ਹਾਂਜੀ।
ਅੱਛਾ, ਤੁਸੀਂ ਕਿੰਨੇ ਸਾਲਾਂ ਦੇ ਹੋ?
ਮੈਂ ਹੈਗੀ ਹਾਂ ਪੰਤਾਲੀ।
ਪੰਤਾਲੀ ਸਾਲਾਂ ਦੇ ਹੋ ਤੁਸੀਂ? ਅੱਛਾ, ਤੁਹਾਡਾ ਘਰ ਕਿੰਨੇ ਕਿਹੜੇ ਕਲਰ ਦਾ ਏ? ਘਰ, ਕਿਹੜੇ ਕਲਰ ਦਾ ਤਾਡਾ
ਮੇਰੇ ਘਰ, ਔਰੇਂਜ ਕਲਰ ਦਾ
ਅੱਛਾ, ਤੁਹਾਡੇ ਕੋਲ ਕੋਈ ਐਨੀਮਲ, ਵਗੈਰਾ ਰਹਿੰਦਾ
ਐਨੀਮਲ ਹੈਗੇ ਆ
ਕੋਈ ਜਾਨਵਰ ਜੁਨਵਰ ਕਿਹੜਾ ਰਹਿੰਦਾ-ਕਿਹੜਾ ਰਹਿੰਦਾ
ਦੋ ਕੁੱਕੜ
ਹਾਂ ਹੋਰ
ਹੋਰ ਬਸ
ਹੋਰ। ਹੋਰ। ਨਾਮ ਕੀ ਆਦਾ ਨਾਮ ਕੀ ਉਹਦਾ।
ਉਹਦਾ ਨਾਂ ਹੈਗਾ ਸਵੀਟੀ।
ਕੁੱਤਾ ਹੈ ਕੁੱਤੀ ਹੈ ਅੱਛਾ ਹੋਰ।
ਹੋਰ ਸਭ ਵਧੀਆ।
ਅੱਛਾ ਤੁਸੀ ਘਰ ਚ ਕਿੰਨੇ ਕਿੰਨੇ ਜਾਣੇ ਹੋ।
ਅਸੀ ਟੋਟਲ ਹੈਗੇ ਹਾਂ ਨੌਂ ਜਾਣੇ।
ਅੱਛਾ ਨੋਵੇਂ ਇੱਕ ਹੀ ਘਰ ਚ ਰਹਿੰਦੇ ਹੋ ਕਿ ਅਲੱਗ ਅਲਗ ਰਹਿੰਦੇ ਹੋ।
ਸਾਡੀ ਜੁਆਇੰਟ ਫੈਮਿਲੀ ਹੈ।
ਅੱਛਾ। ਹੋਰ ਕੋਈ ਹੋਰ ਐਨੀਮਲ ਰੱਖਿਆ ਨਾ ਤੁਸੀਂ ਕੋਈ ਹੋਰ ਜਾਨਵਰ ਰੱਖਿਆ ਨਾ ਤੁਸੀਂ ਘਰ।
ਅੱਗੇ ਵੀ ਰੱਖੇ ਹੋਏ ਸੀ ਸਾਡੇ ਮਰ ਗਏ ਵਿਚਾਰੇ
ਅੱਛਾ ਕਿਹੜੇ ਕਿਹੜੇ ਐਨੀਮਲ ਰੱਖੇ ਆ।
ਅਸੀਂ ਖਰਗੋਸ਼ ਵੀ ਰੱਖਿਆ ਹੀ ਹੋਇਆ ਸੀ। ਤੋਤੇ ਵੀ ਰੱਖੇ ਸੀਗੇ ਫੇਰ ਚੂਚੇ ਵੀ ਰੱਖੇ ਹੋਏ ਸੀ।
ਅੱਛਾ।
ਹਾਂਜੀ ਬੋਲੋ।
ਹੋਰ ਤੁਹਾਡੀ ਅਵਾਜ ਨਹੀ ਆ ਰਹੀ।
ਹਾਂਜੀ। ਉਫਿਸ ਤੋ ਫੋਨ ਆ ਗਯਾ।
ਆਵਾਜ਼ ਨਹੀਂ ਆ ਰਹੀ ਤਵਾਡੀ ਹਾਂਜੀ।
ਇੱਕ ਮਿੰਟ ਕਿਸੇ ਦਾ ਫੋਨ ਆਉਂਦਾ ਪਿਆ।
ਠੀਕ।
ਠੀਕ ਹੈ ਤੇ।